ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ।
ਹਮ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ।
ਹੈਲੋ ਹਾਂ ਸਤਿ ਸ਼੍ਰੀ ਅਕਾਲ ਜੀ ਠੀਕ ਹੋ।
ਹੈਲੋ ਹਾਂਜੀ ‌। ਠੀਕ।
ਹਲੋ।
ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੋ।
ਵਧੀਆ- ਵਧਆ -ਵਧੀਆ।
ਹਾਂਜੀ ਤੁਹਾਡੀ ਆਵਾਜ਼ ਨਾ ਬਹੁਤ ਘੱਟ ਰਹੀ ਹੈ। ਹਾਂਜੀ -ਹਾਂਜੀ ਹੁਣ ਠੀਕ ਹੈ ਮੈਂ ਠੀਕ ਹਾਂ ਤੁਸੀਂ ਦੱਸੋ ਤੁਸੀਂ ਠੀਕ ਹੋ। ਹਾਂਜੀ -ਹਾਂਜੀ।
ਬਸ ਘਰ ਸਭ ਠੀਕ ਨੇ।
ਹਾਂਜੀ ਵਧੀਆ -ਵਧੀਆ।
ਮੈਂ ਕੁੱਝ ਨਹੀਂ ਬਸ ਫ੍ਰਰੀ ਬੈਠੀ ਸੀਗੀ।
ਅੱਛਾ ਹੋਰ? ਤੁਸੀਂ ਤੇ ਯਾਦ ਨਹੀਂ ਕਰਦੇ ਮੈਂ ਕਿਹਾ ਮੈਂ ਹੀ ਕੋਾਲ ਕਰ ਲਵਾਂ।
ਜੀ ਬਿਲਕੁਲ- ਬਿਲਕੁਲ ਤੁਸੀਂ ਯਾਦ ਕਰੋ ਅਸੀਂ ਯਾਦ ਕਰੀਏ ਇੱਕ ਹੀ ਗੱਲ ਹੈ।
ਹਾਂਜੀ ਬਿਲਕੁਲ ਹੋਰ ਦੱਸੋ ਕਿੱਦਾਂ ਰੋਟੀ ਖਾ ਲਈ ਤੁਸੀਂ?
ਹਾਂਜੀ -ਹਾਂਜੀ ਖਾਲੀ ਤੁਸੀਂ ਦੱਸੋ।
ਬਸ ਹੁਣੇ ਹੀ ਖਾ ਮਤਲਬ ਖਾ ਕੇ ਆਈ ਹਾਂ ਮੈਂ।
ਅੱਛਾ।
ਹਾਂਜੀ ਹੋਰ ਕੀ ਬਣਾਇ?
ਬਸ ਅਸੀਂ ਅੱਜ ਦਾਲ ਬਣਾਈ ਸੀ ਸਾਡੇ ਤੁਹਾਨੂੰ ਪਤਾ ਰਾਤੀ ਦਾਲ ਜਿਆਦਾ ਬਣਦੀ ਹੈ
ਬਿਲਕੁਲ ਬਿਲਕੁਲ ਸਹੀ ਗੱਲ
ਜੀ ਹੋਰ ਬਸ ਹੀ ਵਧੀਆ ਜੀ ਜੀ ਰਾਤੀ ਦਾਲ ਹੀ ਮੋਸਟਲੀ ਬਣਦੀ ਸਭ ਦੇ ਘਰ ਹੀ ਪੰਜਾਬੀਆਂ ਘਰ ਤਾਂ ਉੇ ਫੇਮਸ ਹੈ ਰਾਤੀ ਦਾਲ ਬੰਨੀ
ਬਿਲਕੁਲ ਸਹੀ ਗੱਲ ਹੋਰ ਦੱਸੋ
ਜੀ ਬਸ ਵਧੀਆ ਤੁਸੀਂ ਦੱਸੋ
ਬਸ ਕੁਛ ਨੀ ਮੈਂ ਕਾਲ ਕੀਤੀ ਸੀ ਮੈਂ ਕਿਹਾ ਚਲ ਅੱਜ ਮਾਰਕੀਟ ਗਈ ਸੀ ਮੈਂ ਸ਼ੋਪਿੰਗ ਕਰਕੇ ਆਈ ਹਾਂ
ਹੋ ਅੱਛਾ ਚੰਗੀ ਗੱਲ ਹੈ ਕੀ ਖ਼ਰੀਦ ਲਿਆ
ਮੈਂ ਦੇਖੋ ਸੂਟ ਵਗੈਰਾ ਲੈਣੇ ਸੀ ਬਟ ਤੁਹਾਨੂੰ ਪਤਾ ਮਾਰਕੀਟ ਜਾਏ ਬੰਦਾ ਤੇ ਸਮਝ ਹੀ ਨਹੀਂ ਆਉਂਦੀ ਕਿ ਲਈ ਏ ਕੀ ਨਾ ਲਈਏ ਕਿਉਂਕਿ ਅੱਜ ਕੱਲ ਹਰ ਇੱਕ ਚੀਜ਼ ਦੀ ਜ਼ਰੂਰਤ ਹੈ ਭਾਵੇਂ ਉਹ ਜੀਨਸ ਟੋਪ ਉਣ ਤੇ ਭਾਵੇਂ ਉਹ ਸੂਟ ਉਣ ਹਨਾ
ਹਾਂਜੀ ਬਿਲਕੁਲ ਬਿਲਕੁਲ
ਦੇਖੋ ਟਰੈਡੀਸ਼ਨਲ ਕਲੋਥਸ ਵੀ ਪਾਉਣੇ ਚਾਹੀਦੇ ਨੇ ਔਰ ਮੋਡਰਨ ਵੀ ਬਿਲਕੁਲ ਟਾਈਮ ਦੇ ਨਾਲ ਨਾਲ ਵੀ ਚੱਲੇ ਬੰਦਾ ਔਰ ਆਪਣਾ ਪਿੱਛੇ ਜੋ
ਚੱਲਣਾ ਚਾਹੀਦਾ ਬਿਲਕੁਲ ਆਪਣਾ ਵੀ ਨਹੀਂ ਭੁੱਲਣਾ ਚਾਹੀਦਾ ਬੰਦੇ ਨੂੰ
ਬਿਲਕੁਲ ਸਹੀ ਗੱਲ ਏ ਹੁਣ ਦੇਖੋ ਮੈਨੂੰ ਤਾਂ ਸਮਝ ਹੀ ਨਹੀਂ ਆਈ ਹੁਣ ਗੁਰਦੁਆਰੇ ਜਾਣਾ ਹੈ ਤੇ ਸੂਟ ਚਾਹੀਦੇ ਹੁੰਦੇ ਨੇ ਹਨਾ ਮਾਰਕੀਟ ਜਾਣਾ ਹੋ ਜਾਂ ਉਵੇਂ ਨੋਰਮਲ ਟੂਗੈਦਰ ਹੋਏ ਤਾਂ ਬੰਦਾ ਫਿਰ ਜੀਨਸ ਟੋਪ ਹੀ ਪਾਉਂਦਾ ਏ
ਜੀ ਜੀ ਬਿਲਕੁਲ ਬਿਲਕੁਲ ਅੱਜ ਕੱਲ ਤਾਂ ਸੂਟ ਕੁੜੀਆਂ ਪਾਉਂਦੀਆਂ ਹੀ ਬਹੁਤ ਘੱਟ ਨੇ ਜੀਨਸ ਟੋਪ ਹੀ ਜ਼ਿਆਦਾ ਪ੍ਰੈਫਰ ਕਰਦੀਆਂ ਨੇ
ਬਿਲਕੁਲ ਸਹੀ ਗੱਲ ਬਟ ਮੈਨੂੰ ਤਾਂ ਬਹੁਤ ਸ਼ੌਕ ਏ ਸੂਟ ਦਾ ਮੈਂ ਅੱਜ ਬਲਕਿ ਗਈ ਸੀ ਮੈਂ ਕਿਹਾ ਚਲੋ ਉਹੀ ਨਾ ਮੈਂ ਸਪੈਸ਼ਲੀ ਗਈ ਸੀ ਮੈਂ ਕਿਹਾ ਸੂਟ ਲੈ ਕੇ ਆਵਾਂਗੀ ਫਿਰ ਮੈਂ ਲੈ ਕੇ ਵੀ ਆਈ ਆ ਦੋ ਤਿੰਨ ਸੂਟ ਉਹੀ ਮੈਂ ਕਿਹਾ ਤੁਹਾਨੂੰ ਪਿਚਰ ਭੇਜਾਂਗੀ ਮੈਂ
ਜੀ ਵਖਾਣਾ ਵਖਾਣਾ ਸੈਮੀ ਸਟਿਚ ਲਿਆਇਓ ਜਾਂ ਸਟਿਚ ਲੈਇਓ
ਨਹੀਂ ਸੈਮੀ ਸਟਿਚ ਨੇ
ਅੱਛਾ ਇਹ ਜ਼ਿਆਦਾ ਬੈਟਰ ਹੁੰਦੇ ਨੇ ਲੈ ਕੇ ਨਾ ਆਪਣੇ ਅਕੋਰਡਿੰਗਲੀ ਬੰਦਾ ਸਟਿਚ ਕਰਵਾ ਲੈਂਦਾ ਕੱਪੜਾ ਕੁਪੜਾ ਵਿੱਚ ਛੁਡਵਾਉਣਾ ਜ਼ਿਆਦਾ ਸਭ ਕੁਛ ਹੋ ਜਾਂਦਾ ਹੈ
ਇੱਕ ਵੈਸੇ ਮੈਂ ਓਦਾਂ ਕੋਟ ਸ਼ਟ ਵੀ ਲੈ ਕੇ ਆਈ ਹਾਂ ਲੌਂਗ ਲੌਂਗ ਚ ਚੱਲੇ ਦੇ ਨਾ ਅੱਜ ਕੱਲ ਪਰਸ਼ੀ ਸਲਵਾਰ ਵਾਲੇ ਉਹ ਲੈ ਕੇ ਆਈ ਆ ਹੁਣ ਮੈਂ ਦੇਖੋ ਮੈਂ ਇੱਕ ਗੁਰਦੁਆਰੇ ਜਾਣਾ ਆਉਂਦਾ ਏ ਮੋਡਰਨ ਦਾ ਮੋਡਰਨ ਆ ਹੋ ਗਿਆ ਔਰ ਓਦਾਂ ਸੂਟ ਦਾ ਸੂਟ ਹਨਾ
ਹਾਂ ਬਿਲਕੁਲ ਸਹੀ ਗੱਲ ਹੈ। ਬਿਲਕੁਲ ਸਹੀ ਸਹੀ
ਉਹਨੂੰ ਵੈਸੇ ਵੀ ਹੈ ਜਿਹੜੇ ਕੱਪੜੇ ਨੇ ਸਾਰੀ ਜੜ੍ਹਾਂ ਨਾਲ ਜੁੜੇ ਹੋਏ ਨੇ ਹਨਾ ਜਿੱਦਾਂ ਪੰਜਾਬੀ ਹੋ ਗਏ ਟ੍ਰਡੀਸ਼ਨਲ ਸੂਟ ਹੋ ਗਏ ਟਰਡੀਸ਼ਨਲ ਜਿੰਨੇ ਵੀ ਕੱਪੜੇ ਨੇ ਹਨਾ ਨਾਲ ਵਿਆਹ ਵਗੈਰਾ ਤੇ ਜਾਈਏ ਅਸੀਂ ਸਾਨੂੰ ਵੈਸੇ ਹੀ ਹੁੰਦਾ ਕਿ ਅਸੀਂ ਥੋੜੇ ਹੈਵੀ ਸੂਟ ਲਈਏ ਉਸ ਟਾਈਮ
ਨਾ ਹਾਂਜੀ ਨਾਲੇ ਵਿਆਹ ਤੇ ਲੱਗਦੇ ਵੀ ਉਹ ਸਛੂਟ ਸਰਾਰੇ ਹੀ ਉਹ ਸੋਹਣੇ ਲੱਗਦੇ ਨੇ ਸਕਰਟ ਵਾਲੇ ਸੂਟ ਵਗੈਰਾ ਹੀ ਜਿੰਨਸ ਟੋਪ ਪਾ ਕੇ ਤਾਂ ਬੰਦਾ ਅਲੱਗ ਹੀ ਨਜ਼ਰ ਆਏਗਾ ਫਿਰ
ਬਿਲਕੁਲ ਸਹੀ ਗੱਲ ਏ ਉਹੀ ਨਾ ਫਿਰ ਇਹਦੇ ਚ ਇਹਦਾਂ ਅਸੀਂ ਕਰ ਸਕਦੇ ਹਾਂ ਟ੍ਰਡੀਸ਼ਨਲ ਪਾਉਣਾ ਹੋਏ ਤੇ ਕਿਸੇ ਦਾ ਵਿਆਹ ਹੋਵੇ ਤੇ ਬੰਦਾ ਲਹਿੰਗਾ ਚੋਲੀ ਸਵਾ ਲੈਂਦਾ ਏ ਟਰਡੀਸ਼ਨਲ ਹੋ ਗਿਆ ਉਹ ਵੀ
ਜੀ ਵਿਆਹ ਟੈਂਡ ਹੋ ਜਾਏ ਵਿਆਹ ਅ ਟੈਂਡ ਹੋ ਜੇ ਬੰਦਾ ਚੋਲੀ ਥੱਲੇ ਨੋਰਮਲ ਸਕਰਟ ਸਵਾ ਲਿਆ ਹੁੰਦਾ
ਬਿਲਕੁਲ ਸਹੀ ਗੱਲ ਏ ਹੋਰ ਔਰ ਲਹਿੰਗੇ ਉੱਤੇ ਬੰਦਾ ਕੁੜਤੇ ਵੀ ਸੁਵਾ ਸਕਦਾ ਏ। ਸ਼ੋਰਟ ਸ਼ੋਟ ਜਿੱਦਾ ਅੱਜ ਕੱਲ ਚੱਲਦੇ ਪਏ ਨੇ ਟਰੈਂਡ ਵਿੱਚ ਤੁਹਾਨੂੰ ਪਤਾ ਹੀ ਏ।
ਹਾਂਜੀ।
ਹੁਣ ਦੇਖੋ ਇਹੀ ਸਭ ਚੀਜ਼ਾਂ ਨੇ ਅੱਜ ਕੱਲ
ਜੀ ਜੀ। ਬਿਲਕੁਲ ਬਿਲਕੁਲ ਅੱਜ ਕੱਲ ਸ਼ੋਟ ਕੁੜਤੀਆਂ ਵੀ ਬਹੁਤ ਚੱਲ ਰਹੀਆਂ ਨੇ।
ਉਹੀ ਨਾ ਸ਼ੋਟ ਕੁੁਰਤੀਆਂ ਹੋਣ ਨਾਲ ਨੀਚੇ ਫਰਸ਼ੀ ਸਲਵਾਰ ਹੋਵੇ ਜਾਂ ਓਦਾਂ ਥੋੜੇ ਲੈਂਥ ਜਿਵੇਂ ਮਿਡ ਹੋਵੇ ਕੁਰਤੇ ਦੀ ਤੇ ਨਾਲ ਹੀ ਪਲਾਜ਼ੋ ਬੜੇ ਪਿਆਰੇ ਲੱਗਦੇ ਨੇ।
ਜੀ ਜੀ ਬੜੇ ਪਾਏ ਹੋਏ ਜਚਦੇ ਵੀ ਨੇ ਬੰਦੇ ਨੂੰ।
ਬਿਲਕੁਲ ਸਹੀ ਗੱਲ ਹੈ ਬਟ ਦੇਖੋ ਨਾ ਫਿਰ ਹੁਣ ਜਿੱਦਾ ਅਸੀ ਕੋਲੇਜ ਵਗੈਰਾ ਜਾਣਾ ਹੁੰਦਾ ਏ ਤਾਂ ਸਾਨੂੰ ਹੁੰਦਾ ਅਸੀਂ ਜੀਨਸ-ਟੋਪ ਪਾ ਕੇ ਜਾਈਏ। ਸੂਟ ਵੀ ਬੰਦਾ ਪਾਉਂਦਾ ਹੀ ਹੈ, ਬਟ ਸੂਟ ਵੀ ਅਸੀਂ ਪਾਉਂਦੇ ਹੀ ਹਾਂ, ਬਟ ਏਹ ਵੀ ਕਿ ਜ਼ਿਆਦਾ ਹੀਂ ਪਾਏ ਜਾਂਦੇ ਨੇ ਏਦਾਂ
ਜੀ ਉਹ ਫੇਰ ਹਾਂਜੀ ਥੋੜਾ ਅਨਕੰਫਰਟੇਬਲ ਲੱਗਦੇ ਨੇ ਕੁੜਤਾ ਸੰਭਾਲੋ, ਚੁੰਨੀ ਸੰਭਾਲੋ।
ਓਹੀ ਨਾ ਬਿਲਕੁਲ ਸਹੀ ਗੱਲ ਏ ਔਰ ਅੱਜ ਕੱਲ ਤੇ ਵੈਸੇ ਹੀ ਫੈਸ਼ਨ ਦੇ ਨਾਲ ਨਾਲ ਆਰਾਮ ਨੂੰ ਵੀ ਧਿਆਨ ਵਿੱਚ ਰੱਖਿਆ ਜਾਂਦਾ ਹੈ।
ਬਿਲਕੁਲ ਜੀ।
ਉਹੀ ਦੇਖੋ ਹੁਨ
ਜੀ।
ਨਾਲ ਇਕ ਏ ਵੇ ਕਿ ਪਰ ਜੀਨਸ ਟੋਪ ਦੇ ਇਹ ਵੀ ਫਾਇਦੇ ਨੇ ਕਿ ਇਹ ਆਰਾਮ ਨਾਲ ਪਾਇਆ ਜਾਂਦਾ ਹੈ। ਹੇਣਾ। ਬੰਦਾ ਆਰਾਮ ਨਾਲ ਘੁੰਮ-ਫਿਰ ਲੈਂਦਾ ਏ ਸੰਭਾਲਣਾ ਨੀ ਪੈਂਦਾ। ਜਿੱਦਾਂ ਸਲਵਾਰ ਹੋਵੇ, ਪਲਾਜ਼ੋ ਹੋਵੇ, ਬੰਦਾ ਸੰਭਾਲਦਾ ਹੀ ਰਹ ਜਾਂਦਾ ਏ।
ਜੀ ਜੀ ਜੀਨਸ- ਟੋਪ ਪਾਯਾ ਅਪਣਾ ਬਸ ਚਲੋ ਜਿੱਧਰ ਮਰਜ਼ੀ ਚਲੇ ਗਏ ਕੋਈ
ਬਿਲਕੁਲ ਸਹੀ ਗੱਲ ਏ। ਦੇਖੋ ਹਰ ਕਿਸੇ ਦੇ ਅਪਣੇ- ਅਪਣੇ ਫਾਇਦੇ ਨੇ ਤੇ ਹਰ ਕਿਸੇ ਦੇ ਆਪਣੇ ਉਹ ਵੀ ਨੇ
ਨੁਕਸਾਨ ਨੇ ਹਾਂ, ਜੀ ਬਿਲਕੁਲ। ਬਿਲਕੁਲ ਬਿਲਕੁਲ। ਨਾਲੇ ਵਿਹਾਵਾਂ, ਸ਼ਾਦੀਆਂ ਤੇ ਮੈਂ- ਮੈਂ ਤਾਂ ਜ਼ਿਆਦਾ ਦੱਸਾਂ ਤੇ ਮੈਂ ਜੀਨਸ ਉੱਤੇ ਸ਼ੋ੍ਟ ਕੋਟ ਜ਼ਿਆਦਾ ਪ੍ਰੈਫਰ ਕਰਨੀ ਆ। ਬੰਦਾ ਅਨਕਫਰਟੇਬਲ ਵੀ ਨਹੀਂ ਹੁੰਦਾ। ਨਾ ਜੀਨਸ ਟੋਪ ਨਾ ਸੂਟ ਮਤਲਬ ਸਹੀ ਰਹਿੰਦਾ ਬੰਦਾ।
ਬਿਲਕੁਲ ਸਹੀ ਗੱਲ ਏ। ਮੈਂ ਤੇ ਆਪ ਹੁਣ ਦੇਖੋ ਅੱਜ ਸੂਟ ਲੈ ਕੇ ਆਈ ਹਾਂ, ਹੁਣ ਥੋੜੇ ਦਿਨ ਬਾਦ ਫਿਰ ਵੇਖਣਾ ਸ਼ੋਪ ਪਿੰਗ ਕਰਨ ਜਾਵਾਂਗੀ ਤੇ ਕੁੜਤੇ ਚੁੱਕ ਆਵਾਂਗੀ, ਅੱਗੇ ਮੇਰੇ ਕੋਲ ਕਿੰਨੇ ਕੁੜਤੇ ਪਏ ਨੇ, ਫੇਰ ਮੈਂ ਅੱਜ ਤਾਂ ਹੀ ਸੂਟ ਲੈ ਕੇ ਆਈ ਸੀ। ਸ਼ੋਟ ਕੁੁਰਤੀਆਂ ਤੇ ਹੈ ਈ ਸੀ ਮੇਰੇ ਕੋਲ
ਉਹ ਚੱਲ ਰੀ ਨਾ ਕੋਟਨ ਦੀ ਕੁੜਤੀਆਂ ਚੱਲ ਰਹੀਆਂ, ਗਰਮੀ ਵੀ ਨਹੀਂ ਲੱਗਦੀ ਔਦੇ ਅੰਦਰ, ਬੰਦਾ ਜਾਂਦਾ ਨਾ ਕੋਲੇਜ ਵਗੈਰਾ ਜਾਂਦਾ ਜਾਂ ਇਹ ਵੀ ਹੁੰਦੇ ਕਿ ਜੀਨਸ ਤੇ ਕੁੜਤੀ ਪਾਈ ਦੀ, ਐਵੇਂ ਬੰਦਾ ਗਲ ਚ ਸਕਾਫ਼ ਪਾ ਕੇ ਚੱਲ ਗੁਰਦੁਆਾਰੇ ਵੀ ਹੋ ਆਂਦਾ ਆ।
ਹੁਣ ਤੁਹਾਨੂੰ ਪਤਾ ਹੈ ਸ਼ਾਮ ਸ਼ਾਮ ਨੂੰ ਤੇ ਸਾਰੇ ਗੁਰਦੁਆਰੇ ਜਾਂਦੇ ਆ ਮੱਥਾ ਟੇਕਣ, ਫਿਰ ਐਵੇਂ ਚਲਾ ਗਿਆ, ਮੱਥਾ ਵੀ ਟੇਕ ਆਇਆ।
ਹੋਰ, ਬਿਲਕੁਲ ਸਹੀ ਗੱਲ ਏ। ਦੇਖੋ ਸਾਡੇ ਤੇ ਆਪ ਜਿਹੜਾ ਕੋਲੇਜ ਏ, ਉੱਧਰ ਗੁਰਦੁਆਰਾ ਵੀ ਸੀ। ਫੇਰ ਅਸੀਂ ਐਵੇਂ ਜਦੋਂ ਪਾਏ ਹੋਨੇ ਕੁੜਤੇ ਤੇ ਵਗੈਰਾ ਤੇ ਅਸੀ ਚਲੇ ਜਾਣਾ ਮੱਥਾ ਟੇਕ ਕੇ ਆਨਾ ਜ਼ਰੂਰ, ਬੈਠਣਾ ਉੱਥੇ ਨਾਲ
ਜੀ ਜੀ ਬਿਲਕੁਲ, ਬਹੁਤ ਚੰਗੀ ਗੱਲ ਏ।
ਓਹੀ ਨਾ ਫੇਰ ਜੀਂਸ- ਟੋਪ ਜਿਸ ਦਿਨ ਪਾਇਆ ਹੁੰਦਾ ਸੀ, ਉਸ ਦਿਨ ਥੋੜਾ ਔਕਵਡ ਲੱਗਦਾ ਸੀ।
ਜੀ ਜੀ। ਇਹ ਵੀ ਸਹੀ ਗੱਲ ਹੈ ਬੰਦਾ ਆਪਣੇ ਕੰਫਰਟ ਦੇ ਅਕੋਰਡਿੰਗਲੀ ਕੱਪੜੇ ਪਾ ਲੈਂਦਾ ਹੁਣ ਕੁਛ ਪਿਛਲੀ ਲੇਡੀਜ਼ ਨੇ ਉਹਨਾਂ ਨੂੰ ਸੂਟ ਹੀ ਕੰਫਰਟੇਬਲ ਲੱਗਦੇ ਨੇ।
ਬਿਲਕੁਲ ਸਹੀ ਗੱਲ ਏ ਕਈ ਤੇ ਹੁੰਦੇ ਨੇ ਕਿ ਜਿਹੜੇ ਜੀਨਸ ਟੋਪ
ਹ।
ਆਉਂਦੇ ਨੀ ਅੱਜਕਲ।
ਹਾਂਜੀ ਬਹੁਤ ਲੇਡੀਜ਼ ਨੇ ਉਹ ਸੂਟ ਹੀ ਪਾਏਗੀ। ਘਰ ਵੀ ਸੂਟ ਕੋਈ ਬਾਹਰ ਅੰਦਰ ਜਾਣਾ ਸੂਟ ਹੀ ਪਾ ਕੇ ਰੱਖਦੇ ਨੇ।
ਬਿਲਕੁਲ ਸਹੀ ਗੱਲ ਹੈ ਦੇਖੋ ਅੱਜ ਕੱਲ ਭਾਵੇਂ ਜਿੰਨਾ ਮਰਜੀ ਮੋਡਰਨ ਟਾਈਮ ਹੋ ਜਾਏ ਜਿੰਨੀ ਮਰਜ਼ੀ ਜਨਰੇਸ਼ਨ ਅੱਗੇ ਵੱਧ ਜਾਵੇ ਬਟ ਫੇਰ ਵੀ ਪੇਰੈਂਟਸ ਕਈ ਐਸੇ ਨੇ ਜਿਹੜੇ ਪਾਉਂਦੇ ਨਹੀਂ ਬਕ ਕਿ ਬੱਚੇ ਕਹਿ ਦਿੰਦੇ ਵੀ ਨੇ ਕਿ ਮੰਮਾ ਚ ਐ ਪਾਲੋ ਐ ਪਾਲੋ।
ਹਾਂ ਕੁੜਤਾ ਪਾ ਲ ਲੋ ਪਲਾਓ ਪਾ ਲ ਲੋ ਜੀਨਸ ਪਾ ਲ ਲੋ ਖੁੱਲੀ ਜੀਨਸ ਪਾ ਲ ਲੋ ਨਾ ਹੀ ਸੂਟ ਹੀ ਪਾਣਾ ਉਹਨਾਂ ਨੇ। ਚੁੰਨੀ ਵਾਲੇ ਸੂਟ।
ਉਹੀ ਸਾਡੀ ਮੰਮਾ ਆਪਣੀ ਪਾਉਂਦੇ ਕਦੇ ਹੁੰਦਾ ਕਿ ਅਸੀਂ ਜਬਰਦਸਤੀ ਕੋਈ ਜੀਨਸ ਟੋਪ ਲੈ ਦੀਈਏ ਤੇ ਲੈ ਦੀਈਏ। ਹ ਤੂੰ ਆਪ ਤੇ ਮੰਮਾ ਕਦੇ ਪਾਉਂਦਾ ਹੀ ਨੀ।
ਸਾਡੇ ਮੰਮਾ ਨੀ ਪਾਂਦੇ ਅਸੀਂ ਲੈ ਕੇ ਵੀ ਦੇਈਏ ਉਹ ਐਵੇਂ ਕਿ ਐਵੇਂ ਪਿਆ ਰਹਿੰਦਾ ਆ। ਉਹ ਪਾਂਦੇ ਹੀ ਨੀ ਜੀਨਸ ਅੱਜ ਤੱਕ ਨਹੀਂ ਪਏ ਉਹਨਾਂ ਨੇ। ਕਹਿੰਦੇ ਮੈਨੂੰ ਬਹੁਤ ਅਨਕਫਰਟੇਬਲ ਲੱਗਦੀ ਹੈ ਜੀ।
ਹਾਂ ਉਹੀ ਡਿਪੈਂਡ ਕਰਦਾ ਨਾ ਕਿ ਕਿਵੇਂ ਉਹਨਾਂ ਨੂੰ ਕੰਫੋਰਟੇਬਲ ਲੱਗਦਾ ਹੈ ਜਾਂ। ਕਿਵੇਂ ਨ ਹੋਰ ਦੱਸੋ।
ਵਧੀਆ ਹੁਣ ਅਸੀਂ ਜ਼ਿਆਦਾਤਰ ਜੀਨਸ ਟੋਪ 'ਚ ਕੰਫਰਟੇਬਲ ਰਹਿੰਦੇ ਹਾਂ ਕਿਉਂਕਿ ਅਸੀਂ ਸਟਾਰਟਿੰਗ ਤੋ ਜੀਨਸ ਟੋਪ ਹੀ ਪਾਂਦੇ ਆਏ ਆ।
ਕੁਛ ਹੋਈ ਗੱਲ ਪਹਿਲੇ ਟਾਈਮ ਤੇ ਪਹਿਲੇ ਸਿਰਫ ਇ ਉਹ ਪਾਉਂਦੇ ਸੀ ਸੂਟ ਵਗੈਰਾ ਇਹ ਤੇ ਹੁਣ ਅੱਜ ਕੱਲ੍ਹ ਹੋ ਗਿਆ ਥੋੜਾ ਮੋਡਰਨ ਕਿ ਬੰਦਾ ਕਹਿੰਦੇ ਕਿ ਜੀਨਸ ਟੋਪ ਪਾ ਲਈਏ ਜਾਂ ਓਦਾਂ ਡਰੈਸ
ਜੀ- ਜੀ।
ਆ ਉਹੀ ਵਾਲੀਏ ਵੈਸਟਰਨ ਪਾ ਲਈਏ
ਹਾਂ ਜੀ ਬਿਲਕੁਲ।
ਪਹਿਲੇ ਟਾਈਮ ਤੇ ਕੁਛ ਵੀ ਨਹੀਂ ਸੀ ਪਹਿਲੇ ਤਾਂ ਕੋਈ ਪਾਂਦਾ ਹੀ ਨਹੀਂ ਸੀ ਜੀਨਸ ਟੋਪ ਬਹੁਤ ਘੱਟ ਹੁੰਦੇ ਸੀ ਜਿਹੜੇ ਪਾਉਂਦੇ ਸੀ ਕੀ ਕਿਉਂ ਨਾ ਜਨ
ਹਾਂਜੀ ਸਾਰਿਆਂ ਸੂਟ ਪਾਉਂਦੇ ਸੀਗੇ ਪਹਿਲੇ ਹੁਨ ਕਰੇਜ਼ ਚਲਿਆ ਹਰ ਕੋਈ ਜੀਨਸ ਸਭ ਪਾਂਦਾ ਜੀ ਅੱਜ ਤੇ
ਜੀਨਸ ਟੋਪ ਹੋ ਗਿਆ ਜਾਂ ਓਦਾਂ ਡਰੈਸਿਸ ਹੋ ਗਈ।
ਜੀ- ਜੀ ਅੱਜ ਤਕ ਤੁਸੀਂ ਜਾਓ ਨਾ ਕਿੱਧਰ ਇੱਧਰ ਏਅਰਪੋਰਟ ਸਾਈਡ ਤੋਂ ਉੱਧਰ ਓਲਡ ਏਜ ਦੀ ਜਿਹੜੀ ਹੁੰਦੀਆਂ ਨੇ ਲੇਡੀਜ਼ ਉਹ ਵੀ ਜੀਨਸ ਟੋਪ ਵੀ ਜ਼ਿਆਦਾ ਪਾ ਕੇ ਪ੍ਰੈਫਰ ਕਰਦੀਆਂ ਜ਼ਿਆਦਾ ਕੰਫਰਟੇਬਲ ਲੱਗਦੀਆਂ ਨੂੰ ਬਟ ਇਹ ਨਾ ਫੇਰ ਬੈਸ ਹਾਂ ਵੈਸਟਰਨ ਤਾਂ ਵੈਸਟਰਨ ਹੋ ਜਾਂਦਾ ਆਪਣਾ ਤਾਂ ਪੰਜਾਬੀ ਕਲਚਰ ਫਿਰ ਸੂਟ ਸਲਵਾਰ ਹੀ ਹੈ ਵੇ।
ਬਿਲਕੁਲ ਸਹੀ ਗੱਲ ਏ। ਬਟ ਐਵੇ ਕਿ ਜਿਹੜੇ ਫੋਰਨਰ ਹੁੰਦੇ ਨੇ ਨਾ ਉਹ ਵੀ ਸਿਰਫ਼ ਜੀਨਸ ਟੋਪ ਹੀ ਪਾਉਂਦੇ ਨੇ। ਸੂਟ ਕੋਈ ਥੋੜ੍ਹੀ ਪਾਂਦੇ ਨੇ ਜਿੰਨਾ ਕਿੱਥੇ ਵੀ ਜਾਣਾ ਹੋਏ। ਉਹ ਨੇ ਤਾਂ ਦੇਖੋ ਜੀਨਸ ਟੋਪ ਹੀ ਪਾਇਆ ਹੁੰਦਾ ਹੈ ਬਾਕੀ ਉਹਨਾਂ ਦਾ ਉਹ ਕਲਚਰ ਉਹਨਾਂ ਦਾ ਉਹ ਟਰੈਂਡ ਏ ਜਾਂ ਜੋ ਵੀ ਕਹਿ ਲਓ ਬੰਦਾ ਹਨਾ ਉਹ ਟਡੀਸ਼ਨ ਹੀ
ਜੀ- ਜੀ- ਜੀ।
ਚਲੋ ਹੋਰ ਦੱਸੋ ਤੁਸੀਂ ਕਦੇ ਗਏ ਸ਼ੋਪਿੰਗ ਗਏ ਨੀ ਸ਼ੋਪਿੰਗ ਵਗੈਰਾ ਗਏ ਨਹੀਂ ਕਰਨ ਅੱਜ
ਨਹੀਂ ਹੁਣ ਕਾਫੀ ਟਾਈਮ ਹੋ ਗਿਆ ਮਤਲਬ ਮੈਂ ਨਹੀਂ ਗਈ ਦੋ ਵੀਕਸ ਹੋ ਗਏ ਐਗਜ਼ਾਮ ਵਗੈਰਾ ਚੱਲ ਰਹੇ ਸੀਗੇ ਤੇ ਟਾਈਮ ਮਿਲਣੀ ਰ ਨਾਲੇ ਹੁਣ ਕੁੱਛ ਟਾਈਮ ਬਾਅਦ ਵਿਆਹ ਆ ਫਿਰ ਤੁਹਾਨੂੰ ਪਤਾ ਵਿਆਹਾਂ ਤੇ ਸ਼ੋਪਿੰਗਾਂ ਹੁੰਦੀਆਂ ਹੀ ਨੇ।
ਬਿਲਕੁਲ ਹੂੰ ਮੈਂ ਕਿਹਾ ਮੈਂ ਦੱਸ ਮੈਂ ਪਤਾ ਕੀ ਮੈਂ ਤੁਹਾਨੂੰ ਦੱਸ ਦੀਦੀ ਨਾਲ ਫੋਟੋ ਜਰੂਰ ਭੇਜਦੀ ਹਾਂ ਜੋ ਵੀ ਲੈਕੇ ਆਂਦੀ। ਮੈਂ ਕਿਹਾ ਤ ਹੀ ਮੈਂ ਕਾਲ ਕਰਾਂ ਤੇ ਦੱਸਾਂ। ਚਲੋ ਫਿਰ ਤੁਹਾਨੂੰ ਹੁਣ ਮੈਂ ਫੋਟੋ ਭੇਜਾਂਗੀ ਤੁਸੀਂ ਦਸਨਾ ਫਿਰ ਮੇਰੇ ਸੂਟ ਕਿੱਦਾਂ ਦੇ ਨੇ। ਠੀਕ ਏ।
ਠੀਕ- ਠੀਕ ਮੈਂ ਤੁਹਾਨੂੰ ਮੈਸੇਜ ਕਰਦਾਂਗੀ ਹਾਂਜੀ ਚੰਗਾ ਸਤਿ ਸ੍ਰੀ ਅਕਾਲ। ਹਾਂਜੀ